ਹਾਂ ਵੰਸ਼ ਠੀਕ ਹੈ।
ਹਾਂਜੀ ਤੁਸੀ ਸੁਣਾਓ ਤੁਸੀਂ ਠੀਕ ਹੋ।
ਹਾਂ ਮੈਂ ਵੀ ਠੀਕ ਹਾਂ ਹੋਰ ਘਰ ਸਭ ਠੀਕ ਠਾਕ ਨੇ।
ਹਾਂਜੀ ਥੇ ਤਾਂ ਸਾਰੇ ਵਧੀਆ ਕਿਵੇਂ ਕਿਹਨੂੰ ਕਹਿੰਦੇ ਪਏ ਓ।
ਕਿਰਨ ਜੋਤ ਨੂੰ ਕਹਿੰਦੀ ਐ।
ਕੀ ਕਹਿੰਦੇ ਫਿਰ ਕੀ ਹੋਇਆ ਕੀ ਕਹਿੰਦੇ ਪਏ ਸੀ।
ਕੁਛ ਨੀ ਉਹ ਪਾਣੀ ਜਾਂ ਬੋਤਲ ਚੋ ਤੇ ਬੈਡ ਦੇ ਉਤੇ ਖਿਲਾਰੀ ਜਾਂਦੀ।
ਆਰਾਮ ਨਾਲ, ਇਹਨੀ ਉੱਚੀ ਕਿਉ ਬੋਲਦੇ ਪੇ ਓ।
ਹਾਂ। ਹੋਰ ਦੱਸ। ਸਭ ਠੀਕ ਨੇ ਤੂੰ ਸੁਣਾ।
ਦੇ ਦੇ ਉਹਨੂੰ ਖੁਸ਼ ਹੋ ਜਾਏਗਾ।
ਅੱਛਾ ਦਫਾ ਓ ਉਹਨੂੰ ਕਹਿੰਦੀ ਦਫਾ ਓ। ਦੀਦੀ ਵਾਰ ਮੇਰੇ ਕੋਲੋਂ ਪੂਰੀ ਮੰਗਨ ਦਿਆ।
ਗੋਦੀ ਜੀ ਇਹਨਾਂ ਨੂੰ ਬੋਲੋ ਨਾ ਬੋਲਣ ਪਿੱਛੋਂ ਕਿਨੀਆਂ ਚਿੱਕਾਂ ਅਰੇ ਇਹਨੂੰ ਦਫ਼ਾ ਕਰਦੋ।
ਏਥੋਂ ਨਿਕਲ ਜਾ ਇਥੋਂ ਲੈ ਕੇ ਉੱਪਰ ਨਿਕਲ ਜਾ ਉੱਪਰ ਚੱਲ ਜਾ। ਜਾ ਮੰਮਾ ਉਹ ਉੱਪਰ ਲੈ ਕੇ ਚੱਲ ਮੰਮਾ ਨੂੰ ਕੋਲ ਜਾ ਕੇ ਕੁ ਦਿੰਦੀ ਨ ਜਾਂਓ ਵੋ ਦੇਗੀ।
ਇਹ ਤਾਂ ਬਹੁਤ ਜ਼ਿਆਦਾ ਤੰਗ ਕਰਦੇ ਨੇ।
ਹੋਰ ਦੱਸ ਤੂੰ ਅਰੇ ਉਹ
ਬਸ ਤੁਸੀਂ ਗੱਲ ਕਰ ਲਿਓ ਨਾ ਤੁਸੀ ਦਫ਼ਾ ਕਰੋ।
ਹਾਂ ਹੋਰ ਸੁਣਾ।
ਬਸ ਵਧੀਆ ਤੁਸੀਂ ਸੁਣਾਓ।
ਅੱਛਾ ਟੀ ਵੀ ਵੇਖਣ ਦੀ ਸੀ ਤਾਂਹਿ ਮੈਂ ਉਲਟਾ ਚਸ਼ਮਾ ਜੀਆ-ਜੀਆ ਚੱਲ ਜਾ ਇੱਥੋਂ ਚਲੋ ਏਥੋਂ ਮੇਰੇ ਪਾਸ ਨੀ ਹੈ।
ਇਹਨੂੰ ਭੇਜ ਦੋ ਇਥੋਂ ਆਰਾਮ ਨਾਲ ਬੋਲੋ ਤੁਸੀ ਰੁਕਜੋ ਮੈ ਭੇਜਦਾ ਇਹਨਾ ਨੂੰ ਬੜਾ ਤੰਗ ਕਰਦੀ। ਹੋਰ ਸ ਵੇਖਦੇ ਪਏ।
ਹਾਂ
ਅੱਛਾ ਵੇਖਿਆ ਮੈਨੂੰ ਪਤਾ ਲੱਗ ਗਿਆ।
ਹੋਰ ਸੁਣਾ।
ਹੋਰ
ਹੋਰ ਬਸ ਕੁਛ ਨੀ ਤੂੰ ਦੱਸ।
ਤੁਸੀਂ ਕੁਛ ਬੋਲਦੇ ਨੀ ਪਏ ਤੀ ਦੋ ਮਿੰਟ ਬਾਦ ਚੁੱਪ ਹੋਗੇ।
ਤੂੰ ਉੱਧਰ ਹੀ ਮੈਂ ਕੀ ਬੋਲਾਂ
ਕੁਛ ਤਾਂ ਬੋਲੀ ਹੀ ਸਕਦੇ ਹੋ।
ਹਾਂ ਹੋਰ ਦੱਸ ਘਰ ਨੇ ਸਭ ਠੀਕ ਨੇ।
ਸਭ ਵਧੀਆ ਰੋਟੀ ਖਾ ਲਈ ਤੇ ਬਸ ਅੱਛਾ ਮੈਂ ਸੁਣਿਆ ਕਿ, ਤੁਸੀਂ ਅੰਮ੍ਰਿਤਸਰ ਵੀ ਗਏ ਸੀ।
ਹਾਂ ਮੈਂ ਅੰਮ੍ਰਿਤਸਰ ਵੀ ਗਈ ਹੀ।
ਅੱਛਾ ਉੱਥੇ ਤੁਸੀਂ ਕਿੱਥੇ ਰੁਕੇ ਜੇ
ਅਸੀਂ ਪਹਿਲੇ ਤਾਂ ਸ਼ਹੀਦਾਂ ਤੇ ਗੁਰਦੁਆਰੇ ਰੁਕਣਾ ਸੀ ਪਰ ਉਹ ਫੇਰ ਉੱਥੇ ਕਮਰਾ ਨੀ ਮਿਲਿਆ ਸਾਨੂੰ
ਅੱਛਾ
ਫੇਰ ਆਪਾਂ ਉਥੋਂ ਪੱਪੂ ਚਾਚੇ ਘਰ ਚਲੇ ਗਏ।
ਅੱਛਾ,
ਫੇਰ ਉੱਥੇ ਥੋੜ੍ਹੀ ਦੇਰ ਰੁਕੇ ਦੋ ਤਿੰਨ ਘੰਟੇ। ਫੇਰ ਆਪਾਂ ਉੱਥੋਂ ਸੁਮਨ ਮਾਸੀ ਵੱਲ ਚਲੇ ਗਏ। ਫਿਰ ਸਵੇਰੇ ਉਹਨਾ ਰਾਤੀ ਉਹ ਨਾ ਘਰ ਰੁਕੇ ਰਾਤੀ ਉਹਨਾ ਘਰ ਰੁਕ ਕੇ, ਫੇਰ ਸਵੇਰੇ ਆਪਾਂ, ਅਹ ਛੇਤੀ ਸ਼ਹੀਦਾਂ ਤੇ ਚੱਲ ਗਏ। ਉੱਥੋਂ ਹੀ ਉਹਨਾਂ ਦੇ ਘਰੋਂ ਸ਼ਹੀਦਾਂ ਤੇ ਜਾ ਕੇ ਉੱਥੇ ਮੱਥਾ ਟੇਕ ਕੇ, ਫੇਰ ਆਪਾਂ ਉੱਥੇ ਕਰਾਂਗੇ ਵਾਪਿਸ
ਅੱਛਾ ਨਹੀਂ ਤੁਸੀਂ ਫੇਰ ਜਿਵੇਂ ਉੱਥੇ ਗਏ ਸੀ, ਤੁਸੀਂ ਕਿਸੇ ਜਗ੍ਹਾ ਰੁਕੇ ਨੀ
ਹਾਂ ਜਾਂਦੇ ਵਕਤ ਗੋਲਡਨ ਹੱਟ ਰੁਕੇ ਸੀ, ਤੇ ਆਉਦੇ ਵਕਤ ਵੀ ਗੋਲਡਨ ਹੱਟ ਰੁਕੇ ਹੀ।
ਅੱਛਾ, ਤੇ ਤੁਸੀਂ ਤਾਂ ਕਹਿੰਦੇ ਕਿ ਹਵੇਲੀ ਰੁਕੋਗੇ।
ਬਸ ਫੇਰ ਮੰਮਾ ਤਿਪਤਾ ਮੇਰੀ ਤਬੀਅਤ ਸਹੀ ਨੀ ਨਹੀਂ, ਕਹਿੰਦੇ ਚ ਗੋਲਡਨ ਹੱਟੀ ਰੁਕ ਜਾਂਦੇ ਆ ਹੁਣ ਹਵੇਲੀ। ਕਿੱਥੇ?
ਅੱਛਾ ਆ ਵੀ ਸਹੀ ਹੈ।
ਹਾਂ,
ਹੋਰ ਕੀ ਕਹਿੰਦੇ ਹੋ ਉਹਨੂੰ ਮੌਸਮ ਕਿਵੇਂ ਦਾ ਤੁਹਾਡੇ ਉੱਧਰ?
ਮੌਸਮ ਠੀਕ-ਠਾਕ ਜਿਹਾ ਹੈਗਾ ਹੈ, ਜਿਆਦਾ ਉਹ ਨਹੀਂ ਹੈਗੀ। ਨਾ ਠੰਡ ਹੈ ਨਾ, ਗਰਮੀ ਹੈ।
ਤੁਹਾਡੇ, ਤੁਹਾਡੇ ਹਿਸਾਬ ਨਾਲ ਇਸ ਵਾਰੀ ਗਰਮੀਆਂ ਪੈਣੀਆਂ ਕਦੋਂ ਸ਼ੁਰੂ ਹੋਣ ਗਿਆ।
ਗਰਮੀਆਂ ਪੈਣੀਆਂ
ਮਤਲਬ ਠੰਡ ਪੈਣੀ ਸੋਰੀ
ਹਾਂ, ਮੇਰੇ ਹਿਸਾਬ ਨਾਲ, ਸਤੰਬਰ ਤੋਂ ਬਾਅਦ ਜਾਂ ਸਤੰਬਰ ਦੇ ਜਦੋਂ ਅੱਧਾ ਪੰਦਰਾਂ ਤਰੀਕ ਤੋਂ ਬਾਅਦ ਉਹ ਵੇਖ, ਉਹਨਾਂ ਦਾ ਉਹਨਾਂ ਰਿਐਕਸ਼ਨ ਵੇਖੀ, ਵੇਖੀ
ਅੱਛਾ, ਅੱਛਾ ਮੇਰੇ ਖਿਆਲ ਨਾਲ ਜਿਹੜਾ ਅਮਿਤਾਭ ਬੱਚ ਮਟੀ ਜੋੜ ਵੇਖਦੇ ਪਏ ਨਾ, ਉਹ ਚੋਂ ਮਤਲਬ ਅਮਿਤਾਭ ਬੱਚਨ ਬਣ ਕੇ ਜਾਂਦਾ, ਅਸਲੀ ਭੂਤਨਾਥ ਬਣ ਕੇ ਆਦਾ ਹਾਂ।
ਉਹ ਮੁੰਡਾ ਜਿਹੜਾ ਹੁੰਦਾ ਨਾ, ਉਹ ਛੋਟਾ ਉਹ ਵੀ ਉਸੇ ਫਿਲਮ ਚ ਨਾ ਭੂਤਨਾਥ ਫਿਲਮ ਚ ਹਾਂ।
ਉਹ ਉਹਨੂੰ ਵੇਖ ਕੇ ਖੁਸ਼ ਹੁੰਦੇ ਪਏ ਨੇ ਮਤਲਬ, ਇਹਨਾਂ ਨੂੰ ਪਤਾ ਕੀ ਅਮਿਤਾਬ ਬਚਨ ਨੇ ਹਾਂ ਤੇ ਅਮਿਤਾਬ ਬੱਚਨ ਨੇ ਵੀ ਜਾਦੂ ਕਿਵੇਂ ਕਰ ਸਕਦਾ ਆ ਨ
ਬਸ ਉਹ ਆ, ਉਹਨਾਂ ਨੂੰ ਪਤਾ ਕੀ ਆਪਣਾ ਰੋਲ ਕਰਨ ਦੇ ਆ ਉਹਦੇ ਚ।
ਕਮਾਲ ਨੇ ਇਹ ਕਿਵੇਂ ਦਾ ਰੋਲ ਹੈ, ਜਿਸ ਉਹ ਉਹ ਤਾਂ ਆਪਣੀ ਅਸਲੀ ਜ਼ਿੰਦਗੀ ਜਿੰਦੇਨ
ਉਹ ਸਾਨੂੰ ਪਾਗਲ ਬਣਾਣ ਡੇ ਨੇ। ਚੱਲ ਚ ਚ ਹੈਂ?
ਅਰੇ ਉਹ ਸਾਰੇ ਜਿਹੜੇ ਹੈਗੇ ਸੀ। ਉਹ ਜੇਠਾ ਲਾਲ ਹੋਰੀ ਜਿੰਨੇ ਵੀ ਹੈਗੇ ਨੇ ਸਾਰੇ ਉਹ ਸਾਰੇ ਓਧਰ ਨੂੰ ਚੱਲ ਗਏ ਠੀਕ ਏ, ਅਮਿਤਾ ਅਮਿਤਾਭ ਬੱਚਨ ਕੋਲ, ਜਿਹਨੂੰ ਉਹ ਕਹਿੰਦੇ ਆ ਇਹਦੇ ਵਿੱਚ ਭੂਤਨਾਥ। ਤੇ ਉਹੀ ਜਿਹੜਾ ਬੂਤਨਾਥ ਜਿਹਨੂੰ ਅਮਿਤਾਭ ਬੱਚਨ ਕਹਿੰਦੇ ਆ। ਉਹ ਫੇਰ ਉਧਰੋਂ ਦੀ ਗਾਇਬ ਹੋ ਕੇ ਦੂਸਰੀ ਸਾਈਡ ਚੱਲ ਗਿਆ। ਤੇ ਉਹ ਸਾਰੇ ਉਹ ਗੱਡੀ ਕੋਲ ਪਹੁੰਚ ਗਏ ਸੀ।
ਹਾਂ।
ਤੇ ਫੇਰ ਉਸ ਗੱਡੀ ਦੇ ਕੋਲ, ਉਹ ਸਾਰੇ ਪਹੁੰਚੇ ਜਦੋਂ ਉਹਨਾਂ ਨੇ ਵੇਖਿਆ ਉਹ ਤਾਂ ਉੱਥੇ ਹੈ ਹੀ ਨਹੀਂ। ਫਿਰ ਉਹ ਸਾਰੇ ਦੂਸਰੇ ਸੈਡ ਨੂੰ ਭੱਜੇ। ਐ, ਐ ਹਾਂ ਐਵੇ ਕੋਛ ਹੋਯਾ ਸੀ। ਪਹਿਲੇ ਸਾਰੇ ਡਰਦੇ ਪਏ ਸੀ ਉਹ ਉਹੀ ਨਾ ਪਹਿਲੇ ਡਰਦੇ ਪੇ ਸੀ, ਹੋਨ ਸਾਰੇ ਖੁਸ਼ ਹੁੰਦੇ ਪਏ ਨੇ।
ਹਾਂ। ਹੁਣ ਸਾਰਾ ਐਪੀਸੋਡ ਅਮਿਤਾਭ ਬੱਚਨ ਲਈ ਕਡ ਦੇਣਗੇ। ਏਹ ਚੱਲ ਗਯਾ ਅਮਿਤ ਬੱਚਨ। ਹੁਣ ਸਾਰਾ ਐਵੀਸੋਡ ਈਚ ਅਮਿਤਾਭ ਬੱਚਨ ਦਾ ਹੀ ਕਰ ਦੇਣਗੇ ਓਰੇ।
ਹਾਂ ਉਹ ਵੇਖੇ ਨੇੇ ਨੀ ਉਨੇ ਐਪੀਸੋਡ ਦੀ ਲੈਂਥ ਕਿਵੇਂ ਨਿਕਾਲੀ ਇਹਨਾ ਨੇ। ਇੱਕ-ਇੱਕ ਦੇ ਘਰ ਅਮਿਤਾਭ ਬੱਚਨ ਗਿਆ ਇੱਕ-ਇੱਕ ਨੂੰ ਤੰਗ ਕੀਤਾ। ਉਹ ਐਵੇਂ ਫੇਕ ਹਾਂ ਫੇਕ ਜਿਹੜਾ ਬੰਦਾ ਨੂੰ ਰੋਜ਼ ਵੇਖਦਾ ਹੈਗਾ ਜਿਵੇਂ ਪਹਿਲੇ ਜਿਵੇਂ ਆਉਂਦਾ ਸੀ ਰੋਜ਼ ਰਾਤ ਨੂੰ ਅੱਠ ਸਾਢੇ ਸੱਤ ਵਜੇ। ਹਾਂ ਕਿ ਅਗਲਾ ਐਪੀਸੋਡ ਕਦੋਂ ਆਏਗਾ ਇੰਨੇ ਐਪੀਸੋਡ ਇਚ
ਹਾਂ ਤੇ ਉਹਨੂੰ ਤਾਂ ਹਜੇ ਪਤਾ ਵੀ ਨੀ ਹੈਗਾ ਕਿ ਅਮਿਤਾਭ ਬੱਚਨ ਨੇ ਆਉਣਾ ਇਸ ਐਪੀਸੋਡ ਪਤਾ ਲੱਗਿਆ ਹੋਏਗਾ ਉਹਨੂੰ।
ਇਹ ਪਤਾ ਅੱਧੇ ਘੰਟੇ ਦਾ ਏਪੀਸੋਢ ਹੁੰਦਾ ਬੱਸ।
ਹਾਂ ਹੋਰ ਦੱਸ ਹਾ ਕਿੰਨਾ ਟਾਈਮ ਹੋ ਗਿਆ।
ਸੱਤ ਮਿੰਟ ਹੋ ਗਏ ਨੇ ਤਿੰਨ ਮਿੰਟ ਹੋਰ ਰਹਿ ਗਏ। ਹੋਰ ਸੁਣਾਓ ਅੱਛਾ ਇਹ ਕੋਕੋ ਰੋਈ ਜਾਂਦਾ ਪਿੱਛੋਂ ਤੁਸੀਂ ਪਿੱਛੋਂ ਆਵਾਜ਼ ਕਿਦੀ ਆਂਦੀ ਪਈ ਏ।
ਹਾਂ ਮੈਨੂੰ ਪਤਾ ਚੱਲ ਗਿਆ ਸੀ ਕੋਕੋ ਦੀ ਰੋਣ ਦੀ ਆਵਾਜ਼ ਹੈ।
ਅੱਛਾ ਚੱਲ ਕੋਕੋ ਨੂੰ ਮੈਂ ਟ੍ਰੇਨ ਵਿਖਾਨਾ ਮੈਂ ਕੋਕੋ ਆਜਾ ਟ੍ਰੇਨ ਵੇਖੀਏ। ਤੇ ਤੁਹਾਨੂੰ ਪਤਾ ਅੱਜ ਕੱਲ ਨਵੀਆ-ਨਵੀਆ ਟ੍ਰੇਨਾਂ ਆਈਆਂ ਨੇ। ਉਹ ਟ੍ਰਰੇਨਾਂ ਦੇ ਵਿੱਚ ਉਹਦੇ ਉੱਪਰ ਭੂਤ ਵਾਲੀ ਟ੍ਰੇਨ ਵੀ ਹੈਗੀ ਹੈਗੀ ਤੁਹਾਨੂੰ ਪਤਾ।
ਹਾਂ ਭੂਤ ਗਾੱਡੀ।
ਹਾਂਜੀ ਤੁਸੀਂ ਭਾਵੇਂ ਨੂੰ ਕੋਕੋ ਨੂੰ ਪੁੱਛ ਲੋ ਕੋਕੋ ਨੂੰ ਵੀ ਪਤਾ ਬੋਲਦੇ ਭੂਤ ਗਾਡੀ।
ਹਾਂ ਵਾਹ।
ਦੇਖਿਆ ਇਹਨੂੰ ਵੀ ਪਤਾ ਭੂਤ ਗਾਡੀ ਬਾਰੇ ਆ ਤੈਨੂੰ ਭੂਤ ਗਾਡੀ ਹਾਂ ਗਰਮੀ ਤਾਂ ਵੈਸੇ ਬਹੁੱਤ ਹੈ ਬਾਹਰ ਬਹੁੱਤ ਜਾਦਾ।
ਹਾ ਸਹੀ ਗੱਲ ਐ।
ਉਹ ਇੰਨੀ ਗਰਮੀ ਤੇ ਇਹਨੂੰ ਉਹ ਜਬਰ ਮੱਤਲਬ ਇਹਨੂੰ ਰੋਂਦਾ ਪਿਆ ਸੀ ਤੇ ਇਹਨੂੰ ਲਿਆਉਣ ਵਾਸਤੇ ਚੁੱਪ ਕਰਾਣ ਵਾਸਤੇ ਮੈਂਨੂ ਉਹਨੂੰ ਭੂਤ ਗਾਡੀ ਤੱਕ ਵਖਾਂਉਣੀ ਪਈ ਓ ਤੇਰੀ ਦੀ।
ਹਾਂ
ਦਿਮਾਗ ਖ਼ਰਾਬ ਹੋ ਗਿਆ ਮੇਰਾ ਤਾ ਇੰਨੀ ਗਰਮੀ ਚ। ਤੇ ਹੁਣ ਹੁ ਹੁਣ ਮੈਂ ਕੋਕੋ ਨੂੰ ਨਾ ਉਹੀ ਨਾ ਕੋਕੋ ਮੈਂ ਹੁਣ ਮੈਂ ਕਰਾਂਗਾ ਤੇ ਮੈਂ ਗੇਟ ਖੋਲਾਂਗਾ ਤੇਨੂੰ ਕੋਕੋ ਗੇਟ ਦੇ ਅੰਦਰ ਜਾਏਗਾ। ਆ ਕੋਕੋ ਗੇਟ ਦੇ ਅੰਦਰ ਜਾਂਦਾ ਪਿਆ ਕੋਕੋ ਰਸੋਈ ਦੇ ਸਾਹਮਣੇ ਰੁਕ ਗਿਆ। ਟੋਏ ਨੂੰ ਵੀ ਪਾਰ ਕਰ ਲਿਆ ਉਹਨੇ।
ਅੱਛਾ ਆ ਗਿਆ ਕੋਕੋ ਆ ਗਿਆ ਇੱਥੇ ਆ ਗਿਆ ਆ ਗਿਆ।
ਹਾਂ ਪਹੁੰਚ ਗਿਆ ਨਾ ਤੁਹਾਡੇ ਕੋਲ ਪਾਰਸਲ ਹੋ ਗਿਆ ਨਾ।
ਹਾਂ
ਉਹ ਉੱਪਰ ਚੱਲ ਗਿਆ ਮੈਨੂੰ ਲੱਗਦਾ ਹੁਣ।
ਵੇਖਲੋ ਇਸੇ ਟਾਈਮ ਤੇ ਜਦੋਂ ਅਸੀਂ ਗੱਲਾਂ ਕਰਨੇ ਪਏ ਹਾਂ ਇਸੇ ਟਾਈਮ ਤੇ ਸਾਰਾ ਰੌਲਾ ਪੈਣਾ ਸੀ।
ਸੱਹੀ ਗੱਲ ਹੈ।
ਉਹ ਵੀ ਇਸੇ ਜਗ੍ਹਾ ਪੈਣਾ ਇਸ ਕਮਰੇ ਚ ਉਹ ਬੈਠੇ ਸਾਡੇ ਉੱਪਰ ਹੋਏ ਨੇ ਰੌਲਾ ਇਸੇ ਕਂਮਰੇ ਚ ਪਾਉਣਾ ਸੀ।
ਉੱਪਰ ਜਾਂਦੇ ਫਿਰ ਉਹਨਾ ਨੇ ਕਹਿਣਾ ਥੱਲੇ ਜਾਓ ਇੱਥੇ ਤਾਂ ਰੌਲਾ ਪੈਣਾ।
ਹਾਂ, ਇਥੇ ਤਾਂ ਸਾਰੇ ਨੂੰ ਵੇਖ ਲੋ
ਬੱਸ ਕੀ ਕਰ ਸਕਦੇ ਆ ਹੁਣ।
ਸਾਨੂੰ ਤੰਗ ਕਰਨ ਵਾਸਤੇ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਪਰੇਸ਼ਾਨ ਕਰਨ ਵਾਸਤੇ। ਕੋਈ ਨਾ ਕੋਈ ਜਿਹੜੀ ਕਹਿੰਦੇ ਨੇ ਸ਼ਕਤੀ ਐਨਰਜੀ ਜਿਹਨੂੰ ਕਹਿਣੇ ਆ
ਸਾਡੀ ਸ਼ਖਸੀਅਤ ਪਰਸਨੈਲਿਟੀ ਐਵੇਂ ਦੀ ਸਾਰਿਆਂ ਨੂੰ ਆਪਣੀ ਤਰਫ ਅਟਰੈਕਟ
ਹਾਂ, ਮੈਂ ਜਦੋਂ ਅਸੀਂ ਪੜ੍ਹਨ ਮੰਨ ਲਓ ਜਦੋਂ ਅਸੀਂ ਪੜ੍ਹਨ ਜਾਣਾ ਹੋਏ ਉਹਦੇ ਇਨੇ ਹੁੰਦੀ ਜਿਹੜੀ ਸਾਰਿਆਂ ਨੂੰ ਸਾਡੇ ਕੋਲ ਲੈ ਕੇ ਆ ਜਾਂਦੀ ਐ। ਤੇ ਸਾਰਿਆਂ ਨੇ ਜਿਹੜੀ ਵੀ ਇੰਪੋਰਟੈਂਟ ਗੱਲ ਕਰਨੀ ਆ ਨਾ ਭਾਵੇ ਫ਼ਾਲਤੂ ਦੀ ਗੱਲ ਕਰਨੀ ਐ ਓ ਵੀ ਸਾਡੇ ਹੀ ਕਮਰੇ ਚ ਬਹਿ ਕੇ ਕਰਨੀ ਆ ਜਿੱਥੇ ਅਸੀਂ ਬੈਠੇ ਥੇ ਕੰਮ ਕਰਨੇ ਪਿਆ ਤੇ ਜੇ ਅਗਰ ਅਸੀਂ ਤੈਨੂੰ ਬੋਲਾਂਗੇ ਤਾਂ ਚੁੱਪ ਹੋਜੋਗੇ। ਏਨੇ ਮੂੰਹ-ਮੂੰਹ ਬਣਾ ਲੈਨਾ ਆਪਣਾ
ਹਾਂ ਦੱਸੋ।
ਹਾਂ,
ਹੁਣ ਉਹ ਕਹਿਣਗੇ ਆਪਾਂ ਜਾਈਏ ਕਿੱਥੇ ਸਾਰੇ ਘਰ 'ਚ ਸਾਰੀ ਦੁਨੀਆਂ 'ਚ ਜਗ੍ਹਾ ਹੀ ਆਹੀ। ਰਹਿ ਗਈ ਏ ਜਿੱਥੇ ਤੁਸੀਂ ਕੰਮ ਕਰਨ ਦੇ ਓ। ਹਾਂ ਦੋ ਮਿੰਟ ਰੁਕ ਜਾ ਰੁਕ ਜਾ।
ਅਰੇ ਰੁਕਣਾ ਕੀ ਇਹ ਦਸ ਸੈਕਿੰਡ ਤਾਂ ਰਹਿ ਗਏ ਨੇ।
ਅੱਛਾ ਆ ਲੈ ਕੋਕੀ ਗੱਲ ਕਰ ਚੱਲ।
ਆਵਾਜ਼ ਨਾ ਕਰੋ ਨਾ ਪਿੱਛੋਂ ਹਾਂ ਕੋਕੀ ਠੀਕ ਐ।
ਹਾਂਜੀ,
ਘੁੰਮੀ-ਘੁੰਮੀ ਕਰਨ ਜਾਓਗੇ ਨਾ।
ਹਾਂਜੀ ਚੱਲੋ ਪੱਕਾ।
ਪੱਕਾ ਜਾਓਗੇ।
ਪੱਕਾ-ਪੱਕਾ ਚੱਲੂ।